ਹਾਂਜੀ ਜੀ ਕੀ ਹਾਲ ਚਾਲ
ਹਾਂਜੀ ਵਧੀਆ ਤੁਸੀਂ ਸੁਣਾਓ
ਹਾਂਜੀ ਠੀਕ, ਤੁਸੀਂ ਸੁਣਾਓ ਠੀਕ ਹੋ
ਹਾਂਜੀ ਬਹੁਤ ਵਧੀਆ ਹਾਂਜੀ ਬਣਾ ਲਿਆ ਰੋਟੀ ਪਾਣੀ ਰਾਤ ਦਾ
ਅੱਛਾ ਜੀ, ਅੱਛਾ ਜੀ ਹੋਰ ਕੀ ਕਰਦੇ
ਕੁਛ ਨੀ ਹੋਣੇ ਅਜੇ ਫ੍ਰਰੀ ਹੋ ਗਏ ਨੇ ਬਾਹਰ ਬੱਚੇ ਬੈਠੇ ਅੰਦਰ ਏਸੀ ਲਾ ਕੇ ਬੈਠੇ ਫਿਰ ਮ ਨਾਗ ਲਹਿੰਦਾ ਹਾਂਜੀ-ਹਾਂਜੀ ਬਹੁਤ ਹੀ ਜਿਆਦਾ ਅੱਜ ਤੇ ਫਿਰ ਵੀ ਥੋੜ੍ਹਾ ਬਹੁਤ ਮੌਸਮ ਸਹੀ ਸੀ
ਹਾਂਜੀ-ਹਾਂਜੀ ਥੋੜ੍ਹਾ ਜਿਹਾ ਬੱਦਲ ਹੋਇਆ ਨਾ ਉਹਦੇ ਕਰਕੇ
ਹਾਂ-ਹਾਂ ਥੋੜਾ ਬਹੁਤ ਹਵਾ ਵੀ ਨਹੀਂ ਚੱਲਦੀ ਪਈ ਸੀ
ਠੀਕ-ਠੀਕ ਅੱਛਾ-ਅੱਛਾ ਬਣਾ ਲਿਆ ਖਾਣਾ ਖੁਣਾ ਰਾਤ ਦਾ ਡਿਨਰ ਹੋ ਗਿਆ
ਹਾਂਜੀ-ਹਾਂਜੀ ਬਸ ਅਜੇ ਖਾਣਾ ਹੀ ਆ ਤੇ ਰੈਡੀ ਕਰ ਲਿਆ
ਹਾਂ ਬਣਾ ਕੇ ਫਿਰ ਗਰਮੀ ਹੁੰਦੀ ਬਣਾ ਕੇ ਰੱਖ ਲਓ ਆਲੂ ਮਟਰ
ਹਾਂਜੀ ਆਲੂ ਮਟਰ ਠੀਕ ਹੈ ਅਸੀਂ ਕੱਲ ਬਣਾਏ ਸੀ
ਅਵਲ ਆਲੂ ਮਟਰ
ਖੁਸ਼ ਹੈ ਅਬ
ਹਾਂਜੀ-ਹਾਂਜੀ ਮਾਰਕੀਟ ਗਏ ਹੋਏ ਅਸੀ ਥੋੜਾ ਬਜ਼ਾਰ ਸਮਾਨ ਸੁਮਾਨ ਲਿਆਂਦਾ
ਹਾਂਜੀ
ਬੱਚੇ ਕਹਿੰਦੇ ਚੀਜ਼ ਖਾਣੀ ਆ ਹੋਰ ਹੋ ਗਿਆ ਬੱਚੇ ਬੱਚਿਆਂ ਦੇ ਕੰਮ ਕੁਮ ਸਕੂਲ ਦੇ ਕੰਪਲੀਟ ਹਾਂਜੀ ਪ੍ਰੋਜੈਕਟ ਬਸ ਰਹਿੰਦੇ ਨੇ ਉਹਨਾਂ ਦੇ ਠੀਕ-ਠੀਕ
ਉਹ ਵੀ ਪ੍ਰੋਜੈਕਟ ਉਹਨਾ ਨੇ ਕਾ ਕਰਨ ਉਹ ਵੀ ਸਾਨੂੰ ਕਰਨੇ ਪੈਣੇ
ਹੂ -ਹੂ ਹੂ ਹੋਰ ਘਰ ਸਿਟੀ ਅੱਛੀ ਹੀ ਹੈ ਇਦਾਂ ਪਿੰਡ ਹੈ
ਨਹੀਂ-ਨਹੀਂ ਸਿਟੀ ਚ
ਅੱਛਾ-ਅੱਛਾ ਲੋਕਲ ਹੀ ਹੋ ਅੰਮ੍ਰਿਤਸਰ ਚ
ਹਾਂਜੀ-ਹਾਂਜੀ
ਠੀਕ ਹੈ-ਠੀਕ ਹੈ ਸਾਡੇ ਵੀ ਇੱਧਰ ਹੈ ਬਾਹਰ ਵਿਹੜੇ ਚ ਬੈਠ ਜਾਈਦਾ ਗਰਮੀ ਵਗੈਰਾ ਬਹੁਤ ਹੈ
ਹੂ,,,
ਸਕੂਲ ਕਦੋਂ ਲੱਗਣੇ ਬੱਚਿਆਂ ਦੇ
ਇੱਕ ਤਰੀਕ ਤੋਂ
ਠੀਕ-ਠੀਕ ਹੈ
ਹਾਂਜੀ ਬਸ ਬੱਚਿਆਂ ਨਾਲ ਇਦਾਂ ਹੀ ਸਾਰਾ ਦਿਨ ਟਾਈਮ ਪਾਸ ਰਹਿੰਦਾ ਸਾਰੀ ਦਿਹਾੜੀ
ਮੇ ਸਬਜੀਆਂ ਵ ਘਾਟ ਇਨੀਆਂ ਨੂੰ ਹੁਣ ਬੰਦਾ ਬਣਾਇ ਵੀ ਕੀ ਇਹ ਹੋਆ ਅਰਬੀ ਉਰਬੀ ਸ਼ਿਮਲਾ ਮਿਰਚਾਂ
ਹਾਂਜੀ ਮੈਂ ਨੀ ਕੁਝ ਆ ਬਤਾਓ ਵਗੈਰਾ
ਹਾਂਜੀ ਹਾਂਜੀ
ਇਹੋ ਚੀਜ਼ਾਂ ਕਿ ਬੰਦਾ ਕੀ ਪਿਆਜ਼ਾ ਬਣਾ ਬਸ ਬੰਨ ਟੈਟੂ ਦੇ ਕੰਮ ਜ ਇਹਨਾਂ ਦਾ
ਅੱਛਾ ਅੱਛਾ
ਹਾਂਜੀ ਹਾਂਜੀ
ਠੀਕ-ਠੀਕ। ਲੋਕਲ ਹੀ?
ਹਾਂਜੀ, ਲੋਕਲ।
ਠੀਕ ਟੈਟੋ ਕਹਿ ਰਹੇ ਨੇ ਟੈਟੋ ਬਣਾਉਂਦੇ
ਹਾਂਜੀ ਹਾਂਜੀ
ਠੀਕ ਠੀਕ ਆ ਵਧੀਆ ਨਿਕਲ ਜਾਂਦਾ
ਹਾਂ ਠੀਕ ਇੱਦਾਂ ਹੀ ਮਤਲਬ ਕਹਿ ਲਓ ਕਿ ਗਰਮੀਆਂ ਵਿੱਚ ਥੋੜਾ ਹੱਡਾ ਘੱਟ ਹੀ ਆ ਕਿਉਂਕਿ ਗਰਮੀ ਵਿੱਚ ਲੋਕਿ ਜਿਆਦਾ ਇਨਾ ਕਰਵਾਉਂਦੇ ਵੀ ਨ ਆ
ਕਿੰਨੇ ਭੈਣ ਭਰਾ ਲੋਕਲ ਹੀ
ਹਾਂਜੀ ਮੈਂ ਤੇ ਮੇਰੇ ਦੋ ਬ੍ਰਦਰ ਜੇ ਇੱਕ ਛੋਟਾ ਤੇ ਇੱਕ ਵੱਡਾ ਇੱਕ ਮੈਂ ਤੁਸੀਂ ਇੰਨੇ ਭੈਣ ਭਰਾ ਨੇ
ਅੱਛਾ-ਅੱਛਾ।
ਹੁਂ।
ਮੈਰਿਡ ਹੈ?
ਹਾਂਜੀ।
ਠੀਕ-ਠੀਕ।
ਹਾਂਜੀ।
ਫਾਇਦਾ ਹੀ ਹੁੰਦਾ, ਕਭੀ ਕੁਛ‌ ਕਰ ਲਿਆ ਘਰ ਚ, ਕਦੀ ਕੁਛ ਕਰ ਲਿਆ, ਕਦੀ ਕੱਪੜੇ ਧੋ ਲਏ, ਕਦੀ ਕਾਮ ਲੈ, ਕਦੀ ਬੱਚਿਆਂ ਨੁਂ ਪੜਾਓ।
ਹੁਂ।
ਉਹਦਾਂ ਹੀ ਹੋ ਜਾਂਦਾ।
ਹੁਂ।
ਹੋਰ ਮੰਮੀ-ਪਾਪਾ ਕਰਦੇ? ਘਰ ਹੀ?
ਕੁਛ ਨੀ। ਮੰਮੀ-ਪਾਪਾ ਘਰੇ ਹੁੰਦੇ ਨੇ।
ਅੱਛ-ਅੱਛਾ। ਬੱਚੇ ਛੋਟੇ ਨੇ?
ਹਾਂਜੀ-ਹਾਂਜੀ। ਛੋਟੇ ਜੇੇ ਹੈਗੇ ਬੱਚੇ।
ਅੱਛਾ, ਹੋਰ ਜਇੰਟ ਫੈਮਲੀ?
ਹੁਂ, ਹਾਂਜੀ, ਜਞਾਂਇਟ ਹੀ ਏ।
ਠੀਕ-ਠੀਕ। ਕਰਨਾ ਵੀ ਕੀ, ਚਲੋ ਵਧੀਆ, ਰਲ-ਮਿਲ ਕੇ ਟਾਈਮ ਪਾਸ ਹੋ ਜਾਂਦਾ।
ਹਾਂਜੀ। ਹ
ਉਸ ਤਰ੍ਹਾਂ ਬੰਦਾ ਲੱਗਾ ਰਹਿੰਦਾ ਇੱਧਰ-ਉੱਧਰ। ਤੇ ਲੋਕ ਬੈਠ ਦਿੱਤੇ ਬੰਦਰ। ਭੈਣਜੀ ਞੀਚ ਇਸ ਤਰਾਂ। ਲਾਈਟ ਦਾ ਕਿਸ ਇਸ ਤਰ੍ਹਾਂ ਲਾਈਟ ਜਲਦੀ ਰਹਿੰਦੀ ਠੀਕ-ਠਾਕ? ਲਾਈਟ ਠੀਕ ਹੈ, ਇਨਵਰਟਰ ਵਗੈਰਾ ਲੱਗਾ ਹੋਆ। ਬਾਕੀ ਜਾਂਦੀ ਬਹੋਤ ਹੈ ਹਾਂ, ਹੁਂਨ ਜ ਤੁਹਾਡੇ ਪਤਾ ਨਹੀਂ ਹੈ ਇੱਧਰ ਕਹਿੰਦੇੱ, ਇੱਧਰ ਜ਼ਿਆਦਾ ਜਾਂਦੀ ਹੋ। ਪਰ ਕਹਿੰਦੇ ਉੱਧਰ ਵੀ ਹੁਣ ਜਾਣ ਲੱਗ ਪਈ ਏ।
ਹਾਂ।
ਪ੍ਰਦੂਸ਼ਣ ਵੀ ਬੜਾ ਹੈ ਨਾ।
ਹੁਂ, ਇਹ ਤਾਂ ਹੈ।
ਪ੍ਰਦੂਸ਼ਣ ਵੀ ਬੜਾ ਹੈ। ਅੱਜ-ਕੱਲ ਪੇੜ ਵਗੈਰਾ ਹੈ ਨਹੀਂ ਹੈ ਇਨੇ। ਨਹੀਂ ਤੇ ਬਂਦਾ ਚਲੋ ਬਾਹਰ ਹਵਾ-ਹਵਾ ਚਲਦੀ ਹੋ ਵੈਸੇ, ਬੈਠ ਜਾਂਦਾ। ਉਹਦੇ ਕਰਕੇ।
ਹਾਂ, ਫੇਰ ਤਾਂ ਇਹ ਝਾਟ ਕੱਟੇ ਜਾਂਦੇ। ਪਏ ਨਾ ਤੇ ਬੰਦਾ ਕੀ ਕਰੇ।
ਪਾਣੀ-ਪੁਣੀ ਦੀ ਸਮੱਸਿਆ ਨਹੀਂ ਹੈਗੀ। ਬਾਹਰ ਤਾਂ ਜੰਮੂ ਵਾਲੇ ਪਾਸੇ ਤੇ ਪਾਣੀ ਦੀ ਬੜੀ ਸਮੱਸਿਆ ਹੈ। ਚਾਰ-ਚਾਰ ਦਿਨ ਬਾਅਦ ਪਾਣੀ ਆਉਂਦਾ ਜ ਏਥੇ।
ਹਮ, ਹਮ।
ਆ ਫਿਰ ਜਮ੍ਹਾਂ ਕਰਕੇ ਰੱਖਦੇ ਆ। ਭਰ ਭਰ ਕੇ ਪੰਜ ਪੰਜ ਦੇ ਦਿਨ ਵਾਸਤੇ ਤੇ ਹੁਣ ਤੁਹਾਨੂੰ ਪਤਾ ਸਾਰਾ ਕੱਪੜੇ ਵੀ ਧੋਣੇ ਉਹ ਵੀ ਕਿੰਨਾ ਕੁ ਪਾਣੀ ਬੰਦਾ ਉਹਨਾਂ ਨੇ। ਅੰਡਰਗਰਾਊਂਡ ਟੈਂਕੀਆਂ ਬਣਾਈਆਂ ਹੋਈਆਂ ਞੇ। ਘੰਟਾ-ਦੋ ਘੰਟੇ ਹੀ ਪਾਣੀ ਆਉਂਦਾ। ਜਿੰਨਾ ਕੁ ਭਰ ਸਕਦੇ ਹੋ ਭਰ ਲਉ।
ਬੜਾ ਟਫ ਪਿਯਾਸ, ਬਹੁਤ ਜਿਆਦਾ। ਪਾਣੀ ਦੇ ਬਗੈਰ ਤੇ ਇੱਕ ਮਿਨਟ ਵੀ ਨਹੀਂ। ਇਤੇ ਤੇ ਬਾਹਰਲੇ ਪਾਈਪ ਹਾਂ, ਉੱਥੇ ਤਾਂ ਵੈਸੇ ਵੀ ਮੈਂ, ਬੜੀਆਂ ਵੀਡੀਓਜ਼ ਵੀ ਵੇਖਦੀ ਸੀ ਸੋਸ਼ਲ ਮੀਡੀਆ ਤੇ। ਕਿ ਲੋਕੀ ਮਤਲਬ ਹੁਣ ਬਰਫ਼ ਤੇ ਗਲਾ ਏਚ ਪਾ ਕੇ ਫੇਰ ਕਰਦੇ ਨੇ।
ਹਾਂ, ਉਹੀ ਨਾ ਸ਼੍ਰੀਨਗਰ ਵਾਲੇ ਪਾਸੇ ਇਧਰ, ਬਰਫ਼ ਇੱਥੇ ਤੇ ਪਾ ਪਾਣੀ ਦਾ ਹੈ ਹੀ ਨਾ ਆਉਣਾ ਹੀ ਚਾਰ-ਚਾਰ ਮ ਨਾਲ ਆਉਂਦੇ, ਚਾਰ-ਚਾਰ ਦਿਨ ਬਾਅਦ ਆਉਂਦਾ। ਕਈ ਵਾਰੀ ਉਹ ਨੂੰ ਬਾਹਰੋਂ ਮੰਗਵਾਉਣਾ ਵੀ ਪੈਂਦਾ, ਟੈਂਕਰ ਪਾਣੀ ਖਤਮ ਹੋ ਜਾਂਦਾ।
ਅੱਛਾ।
ਫਿਰ ਟੈਂਕਰ ਮੰਗਵਾ ਕੇ ਫਿਰ ਪਾਣੀ ਭਿਰਦੇ। ਅੰਦਰ ਸਟੋਰ ਕਰੇ ਤੁਹਾਨੂੰ ਪਤਾ ਹੈ ਬੱਚਿਆਂ ਨੇ ਵਾਸ਼ਰੂਮ ਵੀ ਜਾਣਾ ਕੱਪੜਾ ਕੱਪੜੇ ਵੀ ਧੋਣੇ ਭਾਂਡੇ ਕਿਚਨ ਦਾ ਵੀ ਕੰਮ ਪਾਣੀ ਦਾ ਯੂਜ ਹੀ ਬੜਾ ਹੁੰਦਾ
ਪਾਣੀ ਯੂਜ ਹੁੰਦਾ ਹੀ ਤੇ। ਕਿਚਨ ਚ ਤਾਂ ਵੈਸੇ ਮਿੰਟ -ਮਿੰਟ ਤਾਂ ਪਾਣੀ ਯੂਜ ਹੁੰਦਾ ਬਹੁਤ ਜ਼ਿਆਦਾ
ਇੱਕ ਵਾਰੀ ਤਾਂ ਕਹਿੰਦੇ ਕਿੰਨੇ ਦਿਨ ਹੀ ਨਹੀਂ ਆਇਆ ਪਾਣੀ ਉਹ ਟੈਂਕੀ। ਖਰਾਬ ਹੋ ਗਈ ਸੀ ਫਿਰ ਬਾਹਰੋਂ ਹੀ ਲੋਕਾਂ ਨੇ ਲਿਆ- ਲਿਆ ਕੇ ਕਿੰਨਾ ਕੁ ਮੰਗਉਣਾ ਪਤਾ ਨਹੀ ਸੱਤ ਸੌ ਉਹਦੀ ਕਿ ਅੱਠ ਸੌ ਰੁਪਏ ਦਾ ਇੱਕ ਟੈਂਕਰ ਭੇਜਦੇ ਆ
ਹਮ, ਹਮ ਸਹੀ ਗੱਲ ਹੈ।
ਤਿੰਨ ਹਜ਼ਾਰ ਚਾਰ ਹਜ਼ਾਰ ਦਾ ਪਾਣੀ ਬੰਦਾ ਪਟਾ ਲਿਆ ਬੈਠੀ।
ਹਮ।
ਲਾਈਟ ਹੁਣ ਉੱਥੇ ਘੱਟ ਗਈ ਉੱਥੇ ਮੀਟਰ ਲੱਗ ਗਏ ਨਾ ਪਹਿਲੇ ਮੀਟਰ ਨਹੀਂ ਸੀ ਹੈਗੇ।
ਅੱਛਾ, ਅੱਛਾ।
ਥੋੜੇ ਜਿਹੇ ਲੈ ਲਦੇ ਹੁੰਦੇ ਸੀ।
ਅੱਛਾ।
ਤੇ ਹੁਣ ਤਾਂ ਚਲੋ ਲਾਈਟ ਵਗੈਰਾ ਉੱਧਰ ਲਗ ਹੀ ਹੋਈ ਹੈ।
ਹਮ, ਹਮ
ਪਹਿਲਾਂ ਹੁੰਦਾ ਸੀ ਕਿ ਚਲੋ ਆ ਜ।
ਪਰ ਪ ਉੱਥੇ ਦਾ ਥੋੜਾ ਰਹਿਣ ਦਾ ਪ੍ਰੋਸੈਸ ਔਖਾ ਆ ਫਿਰ
ਹੂੰ, ਬੱਤੀ ਇੱਥੇ ਵੀ ਹੁਣ ਬੜੀ ਘਟਣ ਲੱਗ ਪਈ ਪਹਿਲੇ ਨਹੀਂ ਸੀ ਘਟਦੀ।
ਅੱਛਾ।
ਗਰਾਤੀ ਐਸੀ। ਚੱਲਦਾ ਥੋੜ੍ਹੀ ਦੇਰ ਨਾਲ ਹੀ ਡਰਿੱਪ ਕਰ ਜਾਂਦਾ ਲਾਈਟ 'ਚ ਘੱਟ ਜਾਂਦੀ ਹੈ। ਮੈਨੂੰ ਲਗਦਾ ਇੱਥੇ ਵੀ ਇਨਵੇਟਰ ਲਗਵਾਣੇ ਪੈਣੇ ਟਰਾਂਸਫਾਰਮਰ ਏਸੀਆਂ ਨੂੰ।
ਤੁਹਾਡੇ ਠੀਕ ਆਉਂਦੀ ਲਾਈਟ।
ਅਮ ਅਧ ਅਧਦੀ ਲਾਈਟ ਇਹ ਕਿ ਰਾਤ ਨੂੰ ਨਹੀਂ- ਨਹੀਂ ਜਦੋਂ ਰਾਤ ਨੂੰ ਹ ਗਿਆਰਾਂ -ਬਾਰਾਂ ਵੱਜ ਜਾਂਦੇ ਨਾ ਜਦੋਂ, ਉਦੋਂ ਇੱਕ ਇੱਕਦਮ ਇੱਕ ਘੰਟੇ ਲਈ ਸਾਡੀ ਲਾਈਟ ਚੱਲ ਜਾਂਦੀ ਰਾਤ ਨੂੰ
ਰੋਜ਼
ਰੋਜ਼ ਦਾ ਕੰਮ ਹੈ, ਡੇਲੀ ਤੇ ਫਿਰ ਗਲੀਆਂ ਚ ਵੀ ਸਾਡੇ ਇੰਨਾ ਕੁ ਜ਼ਿਆਦਾ ਹਨੇਰਾ ਹੋ ਜਾਂਦਾ ਨਾ ਬਾਹਰ ਦੀ ਜਿਹੜੀ ਸਟਰੀਟ ਲਾਈਟ ਹੁੰਦੀ ਆ ਉਹ ਥੋੜ੍ਹਾ ਬੰਦ ਹੋਣੀ ਚਾਹੀਦੀ ਸਾਡੀਆਂ ਤਾਂ ਉਹ ਵੀ ਬੰਦ ਹੋ ਜਾਂਦੀਆਂ
ਅੱਛਾ ਪਰ ਸਾਡੇ ਤਾਂ ਇੱਥੇ ਜਦੋਂ ਲਾਈਟ ਜਾਂਦੀ ਸਟਰੀਟ ਲਾਈਟ ਵੀ ਬੰਦ ਹੋ ਜਾਂਦੀ
ਹੂੰ
ਪਹਿਲੇ ਲੋਕ ਲੋਕ ਜਦੋਂ ਲਾਈਟ ਜਾਂਦੀ ਹੁੰਦੀ ਸੀ ਕਈ ਲੋਕ ਉਹ ਤੇ ਸਾਡੇ ਸਾਹਮਣੇ ਹੁੰਦੇ ਸੀ, ਉਹ ਸਟਰੀਟ ਲਾਈਟ ਤੇ ਬੱਤੀ ਲਾ ਕੇ ਤੇ ਚਲਾ ਲੈਂਦੇ ਹੁੰਦੇ
ਹਾਂ ਹਾਂ ਚ ਖਾਦੇ ਸੀ ਤੇ ਤੁਹਾਡੇ ਵਰਗਿਆਂ ਨੇ ਬਾਹਰ ਬਹਿ ਜਾਂਦਾ
ਉਹਨਾਂ ਨੇ ਇੱਕ ਘਰ ਨੇ ਉਹ ਕੁੰਡੀ ਪਾਲਣੀ ਤੇ ਉਹਨੇ ਕਹਿਣਾ ਮੈਂ ਕਹਿਣਾ ਉਹਨਾਂ ਨੇ ਜਗਾ ਲਈ ਤੁਸੀ ਹੀ ਬਾਤ
ਠੀਕ ਆ।
ਤੇ ਉਹਦੇ ਕਰਕੇ ਹੋ ਜਾਂਦਾ ਹੁੰਦਾ ਸੀ।
ਹਾਂ, ਇਹ ਵੀ ਐਕਸਪੀਰੀਅੰਸ। ਹੁੰਦਾ ਸਾਡੇ ਵਰਗਿਆਂ ਕੋਲ ਤਾਂ ਉਹ ਵੀ ਨੀ ਲੱਗਣੀਆਂ ਤਾਰਾ। ਤਾਰਾਂ ਲੱਗ ਜਾਣ ਲੱਗੇਕ।
ਹਮ, ਹਮ ਗਲੀਆਂ ਵਿੱਚ ਰਿਹਾਸ਼ ਗਲੀਆਂ ਸਾਡਾ ਤਾਂ ਖੁੱਲ੍ਹਾ ਨਾ ਕਲੋਨੀ ਆ ਸਾਡੇ ਇਸ ਤਰ੍ਹਾਂ।
ਹਾਂਜੀ ਨਹੀਂ ਗਲੀਆਂ ਚ ਈ ਐ ਸਾਡੀ ਤੇ।
ਅੱਛਾ ਅੱਛਾ ਹਾਂਜੀ ਸਾਡੀ ਕਲੋਨੀ ਹੈ ਨਾ ਉੱਧਰ ਰਾਮ ਤੀਰਥ ਰੋਡ
ਅੱਛਾ ਅੱਛਾ
ਹ ਕੋਮਲ ਫਰੈਂਡ ਆ ਤੁਹਾਡੀ ਇਸ 'ਤੇ ਜਿਹੜੇ ਦੂਸਰੀ ਜ
ਹਾਂਜੀ
ਅੱਛਾ ਅੱਛਾ ਸਕੂਲ ਫਰੈਂਡ ਕੇ ਉਸ ਤਰ੍ਹਾਂ ਜੋਬ ਤੋਂ
ਐਕਸਪ੍ਰਸ ਐਕਸਪ੍ਰਸ
ਅੱਛਾ ਮੈਂ ਕਿਹਾ ਸ਼ਾਇਦ ਜੋਬ ਜੁਬ
ਨਹੀਂ ਨਹੀਂ ਈ
ਠੀਕ ਠੀਕ ਠੀਕ
ਜੀ
ਚਲੋ ਵਧੀਆ ਇੱਕ ਦੂਸਰੇ ਦਾ ਬੰਦਾ ਸਾਥ ਦੇ ਦਿੰਦਾ
ਹਾਂਜੀ
ਫਰੈਂਡ ਸਰਕਲ 'ਚ ਵੀ ਬੱਚਿਆਂ ਬੁੱਚਿਆਂ ਵੱਲੋਂ ਪੁੱਛ ਲਹਿੰਦਾ ਕੁਛ ਸਟੱਡੀ ਸਟੂੱਡੀ ਦਾ
ਹਾਂਜੀ ਠੀਕ ਆ ਸਾਡੇ ਬੱਚਿਆਂ ਕਰਕੇ ਸਾਡਾ ਟਾਈਮ ਟੇਬਲ ਚੇਂਜ ਹੋਇਆ ਵਾ ਸਾਡੇ ਇੱਕ ਦੋ ਜਾ ਦਿੰਦੇ ਨੇ ਬੱਚੇ ਸਾਡੇ ਦਿਨੇ ਉਠਦੇ ਗਿਆਰਾਂ ਬਾਰਾਂ ਵਜੇ ਨਾਲ ਰਾਤ ਨੂੰ ਸੋਂਦੇ ਖੇੜਦੇ ਆ
ਅੱਛਾ ਅੱਛਾ
ਇਹ ਹੁੰਦਾ ਹਾਂ ਪੈ ਗੀਆਂ ਨਾ ਟਾਈਮ ਟੇਬਲ ਬਹੁਤ ਚੇਂਜ ਹੋ ਗਿਆ ਨਹੀਂ ਤਾਂ ਛੇ ਵਜੇ ਉੱਠ ਦੇ ਸਕੂਲ ਜਾਂਦੇ ਹੁੰਦੇ ਸੀ ਅਸੀ ਤਾਂ ਦ ਸ਼ਪਰ ਕਹਿਣਾ ਸਕੂਲ ਲੱਗੇ ਇੰਨਾ ਦੇ ਨਿਕਲੇ ਸਕੂਲ
ਹਾਂ ਉਹ ਤੇ ਹੈ ਟਊਸ਼ਨ ਭੇਜ ਦੇਓ
ਅਸੀਂ ਬਹੁਤ ਤੰਗ ਆ ਗਏ ਹੋਏ ਨੇ ਤੋਂ
ਮੈਂ ਕਿਹਾ ਟਿਊਸ਼ਨ ਭੇਜ ਦਿਓ
ਟਿਊਸ਼ਨ ਤੇ ਜਾਂਦੇ ਨੇ ਜੇ ਟਿਊਸ਼ਨ ਵਾਲੀ ਨੇ ਵੀ ਛੁਟੀਆਂ ਕਰਤੀਆਂ ਕਹਿੰਦਾ ਦਸ ਪੰਦਰਾਂ ਦਿਨ ਸੀ ਸਟੱਡੀ ਕਰਾਤੇ ਸਾਨੂੰ ਵੀ ਘੁੰਮਣ ਦੋ
ਅੱਛਾ ਅੱਛਾ ਹਾਂ ਸਾਰਿਆਂ ਨੂੰ ਇਹੋ ਹੀ ਤਾਂ ਹੁੰਦਾ ਥੋੜੇ ਇੱਕ ਦਿਨ ਕੋਈ ਕਿਤੇ ਨਿਕਲ ਜਾਂਦਾ ਕੋਈ ਕਿਤੇ ਨਿਕਲ ਜਾਂਦਾ ਪਰ ਘੁੰਮ ਫਿਰ ਖਿਆ ਕੇ ਫਿਰ ਘਰ ਹੀ ਆਣਾ ਹੁੰਦਾ ਇੰਜੋਓ ਹੋ ਜਾਂਦਾ ਥੋੜਾ ਜਿਹਾ ਪਰ ਬਾਅਦ ਫਿਰ ਉੱਥੋਂ ਆਉਣ ਤੇ ਦਿਲ ਨੀ ਕਰਦਾ ਹੁਣ ਅਸੀਂ ਵੀ ਜਾਂਦੇ ਅਸੀਂ ਸ਼੍ਰੀਨਗਰ ਚਲੇ ਗਏ ਕਦੇ ਸ਼ਿਮਲੇ ਚਲੇ ਗਏ ਕਦੇ ਭਦਰਵਾਹ ਚਲੇ ਗਏ
ਹਾਂ
ਅਸੀਂ ਫਿਰ ਆਪਣੇ ਜਾਂਦੇ ਹਾਂ ਵੀ ਤਾਂ ਮੰਥ ਵਾਸਤੇ ਜਾਂਦੇ ਹਾਂ ਪੂਰੇ ਇੱਕ ਮੰਥ ਵਾਸਤੇ
ਹਾਂਜੀ।
ਇੱਕ ਮੰਥ ਉੱਥੇ ਹੀ ਲਗਾ ਕੇ ਆਈ ਦਾ ਆਪਣਾ ਕਿਚਨ ਕਿਚਨ ਵਗੈਰਾ ਨਾਲ ਹੀ ਲੈ ਕੇ ਜਾਂਦੇ ਆ ਗੱਡੀ ਚ ਨਾ ਰਾਖਲੀ ਦਾ ਸਮਾਨ ਖਾਣ ਪੀਣ ਦਾ ਸਾਰਾ ਆਪੇ ਬਣਾਈ ਦਾ ਆਪ ਖਾਈਦਾ ਸਿਲੰਡਰ ਚੁੱਲ੍ਹਾ ਨਾਲ ਨਾਲ ਰੂਮ ਲੈ ਲੀ ਦਾ ਹਾਂ ਚਲੋ ਕਰਾਂਗੀ ਕਾਲ ਫਿਰ ਮੈਂ ਓ
ਹਾਂਜੀ
ਚ ਤੇਰੇ